ਸਤ ਸ੍ਰੀ ਅਕਾਲ ਜੀ।
ਸਤ ਸ੍ਰੀ ਅਕਾਲ ਜੀ।
ਹੋਰ ਕੀ ਕਰਦੇ ਪਏ ੳ?
ਬਸ ਵਧੀਆਂ। ਹਾਂਜੀ ਹਾਂਜੀ, ਤੁਸੀਂ ਸੁਨਾਓ?
ਆਪਾ ਵੀ ਵਧੀਆ।
ਹੋਰ ਕੀ ਬਨਦਾ ਪਿਆ?
ਕੁਛ ਨੀ ਬੱਸ ਓਦਾਂ ਈ ਵੇਲੇ ਸੀ ਮੈਂ ਕਿਆ ਚੱਲ ਫ਼ੋਨ ਕਰ ਲਈ ਏ।
ਮੌਸਮ ਕਿਵੇਂ ਤਾਡੇ?
ਮੌਸਮ ਗਰਮੀ ਬਹੋਤ ਜੈਦੀ ਹੋ ਗੀ ਦੀ ਏ।
ਗਰਮੀ ਤਾਡੇ ਵੀ ਬੜੀ ਏ, ਸਾਡੇ ਵੀ ਔਧਰ ਬਹੋਤ ਗਰਮੀ ਏ।
ਅੱਛਾ ਘੁੰਮਨ ਗਏ ਸੀ ਕਿਤੇ
ਚ ਕਿਤੇ
ਹੈਲੋ
ਹਾਂਜੀ।
ਮੈਂ ਕਿਹਾ ਘੁੰਮਨ ਗਏ ਸੀ ਕਿਤੇ
ਘੁੰਮਨ ਹਾਂਜੀ ਸਾਡੇ ਇਥੇ ਥੋੜੇ ਅੱਗੇ ਜਾ ਕੇ ਪਹਾੜਾਂ ਵਾਲਾ ਇਲਾਕਾ ਤੇ ਉੱਥੇ ਚਲੇ ਜਾਈਦਾ ਸਾਡੇ ਕੋਲ ਈ ਏ ਬਾਹਰ ਵਗੈਰਾ ਤਾਂ ਅਸੀਂ ਕਿਤੇ ਨੀ ਗਏ
ਅੱਛਾ ਜੀ ਹਾਂਜੀ ਸਾਡੇ ਕੋਲ ਵੀ ਹੈਗਾ ਪਹਾੜਾਂ ਆਲਾ ਇਲਾਕਾ ਆਪਾਂ ਵੀ ਉੱਧਰ ਚੱਲੇ ਜਾਈ ਦਾ ਮਾਤਾ ਬਣੀ ਦੀ ਉੱਥੇ
ਅੱਛਾ ਤੁਸੀਂ ਮਾਤਾ ਦੇ ਗਏ ਹੋ ਫੇਰ
ਹਾਂਜੀ
ਠੀਕ ਹੈ ਜੀ ਕਿੰਨੇ ਮਤਲੱਬ ਇੱਕ ਦਿਨ ਚ ਤੁਹਾਡਾ ਅਪ ਡਾਊਨ ਹੋ ਜਾਂਦਾ ਕਿ ਦੋ ਤਿੰਨ ਦਿਨ ਲੱਗਦੇ ਆ ਫੇਰ
ਜੇ ਤੇ ਭੀੜ ਜ਼ਿਆਦਾ ਹੋਏ ਫੇਰ ਤੇ ਇੱਕ ਦੋ ਦਿਨ ਲੱਗਦੇ ਤੇ ਜਿਵੇਂ ਮਤਲਬ ਕੋਈ ਮੇਲਾ ਆ ਗਿਆ ਏਦਾਂ ਕਰਕੇ
ਅੱਛਾ
ਤੇ ਜੇ ਤੇ ਘੱਟ ਈ ਮਤਲੱਬ ਨੋਰਮਲ ਡੇਜ਼ 'ਚ ਜਾਨਾ ਹੈਏ ਫਿਰ ਤੇ ਇੱਕ ਦਿਨ ਚ ਹੀ ਅਪ ਡਾਊਨ ਹੋ ਜਾਂਦਾ।
ਠੀਕ,
ਤੁਹਾਡੇ ਹੈਗੀ ਆ ਉੱਧਰ ਕੋਈ ਮਾਤਾ,
ਹਾਂਜੀ, ਸਾਡੇ ਵੀ ਇੱਥੇ ਲੋਕੀ ਦੂਰੋਂ ਦੂਰੋਂ ਆਉਂਦੇ ਆ ਲੇਕਿਨ, ਸਾਡਾ ਇਹ ਕਿ ਫਿਰ ਇੱਕ ਦਿਨ ਚ ਅਪ ਡਾਊਨ ਨਹੀਂ ਹੋ ਸਕਦਾ, ਭਾਵੇਂ ਭੀੜ ਹੋਏ ਜਾਂ ਨਾ ਹੋਏ,
ਅੱਛਾ ਜੀ।
ਵਧੀਆ ਜਗ੍ਹਾ ਉਹ ਵੀ ਠੰਡੀ ਜਗ੍ਹਾ, ਗਰਮੀਂ ਨਹੀਂ ਲੱਗਦੀ।
ਅੱਛਾ ਜੀ।
ਬਰਫ਼ ਪੈਂਦੀਆ ਉੱਥੇ ਸਰਦੀਆਂ ਚ।
ਅੱਛਾ ਜੀ, ਪਿੱਛੋਂ ਦੀ ਆਵਾਜ਼ਾਂ ਆ ਰਹੀਆ ਜੀ ਤੁਹਾਡੇ,
ਅਵਾਜਾਂ ਰਹੀਆਂ,
ਹਾਂਜੀ।
ਹੁਣ ਠੀਕ ਹੈ?
ਹਾਂਜੀ-ਹਾਂਜੀ, ਹੁਣ ਠੀਕ ਹੈ।
ਹੋਰ ਸੁਣਾਓ।
ਵਧੀਆ ਜੀ।
ਤੁਸੀਂ ਫੈਮਿਲੀ ਨਾਲ ਗਏ ਕੇ ਇਕੱਲੇ ਹੀ?
ਮੈਂ ਤੇ, ਆਪਣੇ ਯਾਰਾਂ ਦੋਸਤਾਂ ਨਾਲ ਗਿਆ ਸੀ।
ਅੱਛਾ,
ਅੱਛਾ ਜੀ।
ਤੁਹਾਨੂੰ ਕੀ ਵਧੀਆ ਲੱਗਦਾ ਮਤਲੱਬ, ਗਰਮੀਆਂ ਚ ਇਝ ਪਹਾੜਾਂ ਵਗੈਰਾਤੇ ਜਾਣਾ ਜਾਂ ਵਾਟਰ ਪਾਰਕ ਜਾਣਾ,
ਮੈਨੂੰ ਤੇ ਮਤਲੱਬ
ਜਾਂ ਕੋਈ ਖੂਹ ਖੂਹ ਨਹਿਰ ਵਗੈਰਾ ਤੇੇ,
ਮੈਨੂੰ ਤਾਂ ਪਹਾੜਾਂ ਤੇ ਜਾਣਾ ਵਧੀਆ ਲੱਗਦਾ ਹੈ ਪਹਾੜਾਂ ਦੇ ਵਿੱਚੋ ਜਿਹੜੇ ਨੈਚੁਰਲ ਝਰਨੇ ਹੁੰਦੇ ਨੇ। ਉਹਨਾਂ ਚ ਮਤਲੱਬ ਨਹਾਉਣਾ ਵਧੀਆ ਲੱਗਦਾ।
ਹਾਂਜੀ, ਕਿਉਂਕਿ ਇੱਕ ਤੇ ਪਹਾੜਾਂ ਚ ਤੁਹਾਡਾ ਸਿਰਫ਼ ਜਾਣ ਦਾ ਔਰ ਖਾਣ ਪੀਣ ਦਾ ਖ਼ਰਚਾ ਲੱਗਦਾ। ਜਿਹੜੇ ਨੈਚੁਰਲ ਵਾਟਰਫਾਲ ਹੁੰਦੇ ਫਰੀ ਹੁੰਦੇ ਨੇ। ਲੇਕਿਣ ਜਿਹੜੇ ਉੱਥੇ ਜਾਓ ਵਾਟਰ ਪਾਰਕ ਉੱਥੇ ਸਲਾਈਡਾਂ ਵਗੈਰਾ, ਉੱਥੇ ਬੜਾ ਖ਼ਰਚਾ ਆ ਜਾਂਦਾ ਫਾਲਤੂ,
ਨਾਲੇ ਵਾਟਰ ਪਾਰਕ ਪਤਾ ਨਹੀਂ ਕਿੱਦਾਂ ਦੀਆ ਗੰਦੀਆ ਜੀਆ ਹੋ ਦੀਆਂ। ਪਾਣੀ ਸਾਰੇ ਗੰਦੇ ਹੋਏ ਦੇ ਨੇ,
ਹੂੰ।
ਅਤੇ ਉਹ ਜੇ ਉਹ ਚਾਹੁੰਦੇ ਹਾਂ ਤਾਂ ਫਿਰ ਇਨਫੈਕਸ਼ਨ ਦੇ ਵੀ ਜ਼ਿਆਦਾ ਚਾਂਸ ਰਹਿੰਦੇ ਨੇ ਹੋਣ ਦੇ।
ਹਾਂਜੀ, ਉਹੀ ਨਾ ਲੋਕੀ ਪਤਾ ਨੀ ਕਿੱਥੋਂ ਕਿੱਥੋਂ ਆਏ ਦੇ ਹੁੰਦੇ ਨੇ।
ਕਿੱਥੋਂ ਆਏ ਦੇ ਹੁੰਦੇ ਆ ਕੀ ਕੀ ਕਰਦੇ ਆ ਕੁਛ ਵੀ ਨਹੀਂ ਪਤਾ।
ਹੂੰ।
ਹਾਂਜੀ।
ਹੋਰ,
ਹੋਰ ਸਭ ਵਧੀਆ ਅੱਜ ਕੱਲ੍ਹ ਕੀ ਕਰਦੇ ਪੲਿਓ।
ਬੱਸ ਹੀ ਗਏ ਸੀ ਥੋੜੇ ਦਿਨ ਤੱਕ ਹੁਣ, ਅੱਗੇ ਵੇਖਦੇ ਹਾਂ ਹੋਰ ਕਿਤੇ ਜਾਣਾ ਹੈ ਨਹੀਂ ਫੇਰ ਤਾਂ ਘਰ, ਕੰਮ ਕਾਰ ਕਰਨ ਤੇ ਵੀ ਕੋਈ ਦਿਲ ਨੀ ਕਰਦਾ ਗਰਮੀ ਕਰਕੇ।
ਹਾਂਜੀ-ਹਾਂਜੀ।
ਬਸ ਮਨ ਕਰਦਾ ਘਰ ਹੀ ਬੈਠੇ ਰਹੀਏ।
ਹਾਂਜੀ। ਮੈਂ ਆਪ ਛੁੱਟੀਆਂ ਪਈਆ ਸੀ ਅਤੇ ਘੁੰਮਣ ਚੱਲ ਗਿਆ। ਵੈਸੇ ਮਤਲਬ, ਪਹਾੜਾਂ ਵਾਲੀ ਸਾਈਡ ਤੇ ਚਲੋ ਐਡੀ ਗਰਮੀ ਨਹੀਂ ਹੈਗੀ ਪਰ ਜਦੋਂ ਆਪਣੇ, ਇਲਾਕੇ ਜਾਓ ਤੇ ਫਿਰ ਪਤਾ ਲੱਗਦਾ, ਕਿ ਗਰਮੀ ਬਹੁਤ ਜ਼ਾਦੀ ਏ।
ਕਿਹਦੇ ਚ ਗਏ ਤੁਸੀਂ, ਗੱਡੀ ਵਗੈਰਾ ਤੇ ਜਾਂ ਬੱਸ ਵਗੈਰਾ।
ਨਹੀਂ ਗੱਡੀ ਚੀ ਗਏ ਸੀ।
ਆਪਣੀ ਗੱਡੀ
ਹਾਂਜੀ,
ਅੱਛਾ ਉਹੀ ਸਹੀ ਰਹਿੰਦੀ ਐ ਆਪਣੀ ਗੱਡੀ, ਜਿੱਥੇ ਮਨ ਕੀਤਾ ਤੁਸੀਂ ਆਪਣੀ ਗੱਡੀ ਰੋਕ ਲੀ, ਜੋ ਤੁਹਾਡਾ ਵਿਊ ਤੁਹਾਨੂੰ ਸਹੀ ਲੱਗੇ। ਬੱਸ ਵਗੈਰਾ ਚ ਆਹ ਹੈਗੀ, ਜੋ ਬੱਸ ਜਿੱਥੋਂ ਚੱਲੀ ਫਿਰ ਇੱਕ ਆਪਣੇ ਸਟੋਪ ਤੇ ਹੀ ਰੁਕਦੀਏ ਫਿਰ।
ਹਾਂਜੀ, ਤੁਸੀਂ ਆਪਣੀ ਗੱਡੀ ਚ ਗਏ ਸੀ ਘੁੰਮਣ।
ਹਾਂਜੀ, ਨਾਲੇ ਅੱਜ-ਕੱਲ੍ਹ ਤੇ ਪਹਾੜਾਂ ਤੇ ਰਸ਼ ਬੜਾ ਹੁੰਦਾ, ਜਾਮ ਕਿੰਨਾ- ਕਿੰਨਾ ਲੱਗ ਜਾਂਦਾ ਫਿਰ।
ਹਾਂਜੀ, ਬਹੁ ਜਾਮ ਲੱਗ ਜਾਂਦਾ।
ਉੱਥੇ ਜ਼ਿਆਦਾ ਘੁੰਮਣ ਜਾਂਦੇ, ਉੱਥੇ ਤੇ ਸੱਤ ਛੇ- ਛੇ, ਸੱਤ ਚਾਰ- ਚਾਰ ਘੰਟੇ ਦਾ ਜਾਮ ਹੀ ਰਹਿੰਦਾ।
ਮੈਂ ਸੋਸ਼ਲ ਮੀਡੀਆ ਤੇ ਵੇਖਦਾ ਪਿਆ ਸੀ, ਕੀ ਮਤਲਬ ਕਿ ਪਹਾੜੀ ਇਲਾਕੇ ਦੀ ਵੀਡੀਓ ਸੀ, ਉੱਥੇ ਬਹੁ ਜਿਆਦਾ ਜਾਮ ਲੱਗਾ ਗਾ, ਲੋਕੀ ਕਿੰਨੇ ਘੰਟੇ ਤੇ ਇਹ ਲੋਕ ਫਸੇ ਦੇ ਆ ਵਿੱਚ।
ਜਾਮ ਵੀ ਲੋਕੀ ਆਪਣੀ ਗ਼ਲਤੀ ਨਾਲ ਈ ਲਾਉਂਦੇ ਆ ਬਸ, ਉਹ ਇਹ ਸੋਚਦੇ ਕਿ ਅਸੀਂ ਨਿਕਲ ਜੀਏ ਪਹਿਲੇ। ਭਾਵੇਂ ਗ਼ਲਤ ਰਸਤੇ ਤੋਂ ਕਿਉਂ ਨਾ ਜਾਣਾ ਪਏ।
ਹਾਂਜੀ,
ਜੇ ਤੁਹਾਨੂੰ ਪਤਾ ਤੁਹਾਡੀ ਇੱਕ ਲਾਈਨ ਮਿਲਦੀ ਐ, ਉਹਨੂੰ ਫੋਲੋ ਕਰੋ, ਜਦੋਂ ਤੁਹਾਨੂੰ ਟੈਮ ਲੱਗਦਾ। ਉਹਨਾਂ ਹੀ ਉਹ ਫੋਲੋ ਨਹੀਂ ਕਰਨਗੇ, ਦੂਜੇ ਤੋਂ ਜਾ ਕੇ ਸਗੋਂ, ਅਗਲੇ ਦਾ ਵੀ ਰਸਤਾ ਬੰਦ ਕਰ ਦੇਣਗੇ।
ਹਾਂਜੀ,
ਦਿਮਾਗ ਨਹੀਂ ਨਾ ਲਾਂਦੇ, ਕਾਹਲੀ ਕਰਦੇ ਐ ਬੜੀ।
ਹਾਂਜੀ, ਨਾਲੇ ਪਹਾੜੀ ਇਲਾਕੇ ਦੇ ਗੱਡੀ ਮਤਲਬ ਦਮਾਗ ਨਾਲ ਹੀ ਚਲਾਈ ਜਾਂਦੀ ਐ, ਹੁੱਲੜਬਾਜ਼ੀ ਦੇ ਵਿੱਚ ਤੇ ਫਿਰ ਐਕਸੀਡੈਂਟ ਹੀ ਹੁੰਦੇ ਨੇ।
ਉਹੀ ਜਿਹੜੇ ਨਵੇਂ ਡਰਾਈਵਰ ਆਂਦੇ ਐ, ਉਹ ਪੰਗਾ ਕਰ ਦਿੰਦੇ ਐ ਫਿਰ, ਫਿਰ ਆਪਣੀ ਗਲ ਤੀ ਵੀ ਨਹੀਂ ਮੰਨਦੇ।
ਹਾਂਜੀ,
ਹੋਰ ਸੁਣਾਓ
ਸਭ ਵਧੀਆ, ਬਾਕੀ
ਖਾਣ-ਪੀਣ ਦਾ ਕਿਵੇਂ ਰਿਹਾ ਤੁਹਾਡਾ ਸਿਸਟਮ, ਤੁਸੀਂ ਨਾਲ ਲੈ ਕੇ ਗਏ ਜਾਂ ਰੁਕ-ਰੁਕ ਕੇ ਖਾਧਾ।
ਖਾਣ-ਪੀਣ ਦਾ ਮਤਲਬ ਕਿ ਮਾੜਾ ਜਿਹਾ ਹਲਕਾ-ਫੁਲਕਾ ਚਿਪਸ ਵਗੈਰਾ ਹੋ ਗਏ, ਉਹ ਤੇ ਲੈ ਕੇ ਗਏ।
ਮਤਲਬ ਤੁਸੀਂ ਰੈਡੀਮੇਡ ਹੀ ਫਿਰ ਉੱਥੇ ਜੋ ਖਾਧਾ ਰੈਡੀਮੇਡ ਹੀ ਖਾਧਾ ਯਾ ਕੁਛ ਆਪੇ ਪਹਾੜਾਂ ਤੇ ਬਣਾ ਬੁਣਾ ਕੇ ਨੀ ਖਾਧਾ।
ਦ ਹੁਣ ਰੋਟੀ ਤਾਂ ਇੰਨੇ ਦੇਰ ਤੱਕ ਲਿਜਾ ਨੀ ਨਾ ਸਕਦੇ, ਫਿਰ ਖ਼ਰਾਬ ਹੋ ਜੇਗੀ।
ਨਹੀਂ ਜਿਵੇਂ ਲੋਕੀ ਪਹਾੜਾਂ ਤੇ ਜਾ ਕੇ ਕੈਂਪਿੰਗ ਕਰ ਲੈਂਦੇ, ਉਹ ਨਹੀਂ ਤੁਸੀਂ ਕੀਤਾ।
ਨਹੀਂ- ਨਹੀਂ ਜੀ, ਉਹ ਨੀ ਕੀਤਾ।
ਅੱਛਾ ਜੀ।
ਆਪਾਂ ਉੱਥੇ ਰੁਕ-ਰੁਕ ਕੇ ਦੁਕਾਨ ਤੋਂ ਖਾਲੀ।
ਸਾਡੇ ਵੀ ਮਤਲਬ ਇੱਕ ਤਾਂ ਜਿਹੜੇ ਵਧੀਆ ਪਹਾੜ ਏ ਨਾ ਠੰਡੇ ਇਲਾਕੇ ਵਾਲੇ, ਉਹ ਮਤਲਬ ਥੋੜ੍ਹੇ ਦੂਰ ਪੈ ਜਾਂਦੇ ਲੇਕਿਨ, ਜਿਹੜੇ ਮਤਲਬ ਸ਼ਹਿਰ ਤੋਂ ਅਲੱਗ ਜਗ੍ਹਾ, ਉੱਥੇ ਵੀ ਥੋੜੀ ਪਹਾੜ ਵਗੈਰਾ ਹੁੰਦੇ ਆ। ਮਤਲਬ ਗਰਮੀ ਵੀ ਹੁੰਦੀ ਏ, ਅਸੀ ਉ ਉੱਥੇ ਜਾਣਾ ਹੋਏ, ਤੇ ਅਸੀ ਘਰੋਂ ਸਮਾਨ ਲੈਨੇ ਹਾਂ, ਫਿਰ ਰੋਟੀ ਉੱਥੇ ਹੀ ਬਣਾਣੇ ਹਾਂ।
ਅੱਛਾ ਜੀ।
ਉੱਥੇ ਅਗਰ ਮਜ਼ਾ ਆਉਂਦਾ ਸ਼ਾਂਤੀ ਚ ਥੋੜਾ ਜੰਗਲੀ ਇਲਾਕਾ ਨਾ ਉਹ
ਅੱਛਾ ਜੀ। ਮਤਲਬ ਪਹਾੜੀ ਇਲਾਕੇ ਦੇ ਵਿੱਚ ਜੰਗਲੀ ਜਾਨਵਰ ਵੀ ਹੁੰਦੇ ਨੇ?
ਹਾਂਜੀ ਮਤਲਬ, ਵਾਜ਼ਾਂ ਆਂਦੀ ਰਹਿੰਦੀ ਜਿਵੇਂ ਮੋਰ ਵਗ਼ੈਰਾ ਨੀ ਲੱਬਦੇ ਤੇ ਰਾਤੀ ਬਾਹਰ ਨਿਕਲਦੇ ਨੇ ਉਹ
ਅੱਛਾ, ਮਤਲਬ ਕੋ ਕੋਈ ਮਤਲਬ ਖਤਰਨਾਕ ਜੰਗਲੀ ਜਾਨਵਰ ਤੇ ਨਹੀਂ ਹੁੰਦੇ।
ਉਹ ਹੁਣ ਸਾਨੂੰ ਪਤਾ ਨਹੀਂ ਨਾ ਹੋ ਵੀ ਸਕਦੇ ਹੈ, ਜਿੱਥੇ ਕਿਉਂਕਿ ਛੋਟੇ ਮੋਟੇ ਹੋਏਗੇ ਉੱਥੇ ਵੱਡੇ ਵੀ ਹੋ ਸਕਦੇ ਐ।
ਅੱਛਾ ਜੀ।
ਕਿਉਂਕਿ, ਸੁਣਸਾਨ-ਸੁਣਸਾਨ ਇਲਾਕਾ ਉੱਥੇ ਫੇਰ ਜਾਨਵਰ ਤੇ ਹੋਣਗੇਈ।
ਹਾਂਜੀ, ਮੈਂ ਵੀ ਪਿੱਛੇ ਉੱਤਰਾਖੰਡ ਗਿਆ ਸੀ, ਘੁੰਮਣ ਤੇ ਉਥ ਉੱਥੇ ਮਤਲਬ ਕਿ ਪਹਾੜੀ ਇਲਾਕੇ ਵਾਲੀ ਸਾਈਡ 'ਤੇ ਜੰਗਲ ਹੈਗਾ ਹੈਏ ਹੁ ਸਵੇਰੇ ਸਵੇਰੇ ਜਾਓ, ਤਾਂ ਬੜੀ ਮਤਲਬ ਤਾਜ਼ਗੀ ਫੀਲ ਹੁੰਦੀ ਹੈ ਕਿਉਂਕਿ ਫਿਰ ਸਵੇਰੇ-ਸਵੇਰੇ ਖੁੱਲ੍ਹੀ ਆਕਸੀਜਨ ਮਿਲਦੀ ਏ ਪੇੜਾਂ ਕੋਲੋਂ
ਹਾਂਜੀ, ਉਹ ਤੇ ਹੈ ਹੀ
ਹਾਂਜੀ ਅਤੇ ਬੜੇ ਸੋਹਣੇ-ਸੋਹਣੇ ਜਾਨਵਰ ਪਿਆਰੇ ਮਤਲਬ, ਛੋਟੇ ਮੋਟੇ ਜਾਨਵਰ ਵੀ ਹੁੰਦੇ ਆ ਤੇ ਉੱਥੇ ਵੱਡੇ ਜਾਨਵਰ ਵੀ ਹੁੰਦੇ ਆ, ਪਰ ਜਿਹੜੇ ਖ਼ਤਰਨਾਕ ਵੱਡੇ ਜਾਨਵਰ ਹੁੰਦੇ ਆ ਉਹ ਮੁਸ਼ਕਿਲ ਹੀ ਵੇਖਣ ਲਈ ਮਿਲਦੇ ਆ
ਹਾਜੀ, ਉਹਨਾਂ ਨੇ ਆਪਣੇ ਇਲਾਕੇ ਵੱਖਰੇ-ਵੱਖਰੇ ਰੱਖੇ, ਉਹਨਾਂ ਨੇ ਫੇਰ ਆਪਣੇ ਕੱਲੇ ਇਲਾਕੇ ਚ ਇੱਕੋ ਕੱਲੇ-ਕੱਲੇ ਜੇ ਹੁੰਦੇ ਨਾ, ਫੇਰ ਤਾਂ ਉਹਨਾ ਨੂੰ ਮੁਸ਼ਕਿਲ ਹੁੰਦਾ। ਲੇਕਿਨਿ ਜੇਹੜੇ ਛੋਟੇ ਜਾਨਵਰ ਹੁੰਦੇ ਐ। ਝੁੰਡ ਬਣਾ ਕੇ ਜਾਂਦੇ, ਉਹ ਜਿਆਦਾ ਹੁੰਦੇ ਹੈ ਤਾਂ ਉਹ ਲੱਬ ਜਾਂਦੇ ਆਸਾਨੀ ਨਾ
ਹਾਂਜੀ, ਛੋਟੇ ਜਾਨਵਰ ਜਾਦਾ ਚੋਂਡ ਬਣਾ ਕੇ ਰੱਖਦੇ ਨੇ ਜਿਵੇਂ ਹਿਰਨ ਵਗੈਰਾ ਹੋ ਗਏ। ਵੱਡੇ ਜਾਨਵਰ ਮੁਸ਼ਕਲ ਇ ਵੇਖਣ ਲਈ ਮਿਲਦੇ ਨੇ,
ਹੂੰ,
ਹੈਲੋ,
ਹੋਰ ਦੱਸੋ?
ਹੋਰ ਵਧੀਆ ਜੀ।
ਬਸ ਇੱਥੇ ਵੀ ਵਧੀਆ
ਛੋਟਾ ਭਰਾ ਕੀ ਕਰਦਾ ਵੈ
ਛੋਟਾ ਭਰਾ ਹੈ, ਤੇ ਤੰਗ ਹੀ ਕਰਦਾ ਪਿਆ
ਅੱਛਾ
ਸਕੂਲ ਦਾ ਹੋਲੀਡੇ ਹੋਮਵਰਕ ਮਿਲਿਆ, ਉਹਨੂੰ ਕੁਛ ਪਤਾ-ਪਤਾ ਹੀ ਨਹੀਂ ਹੈ, ਕਰਨਾ ਨਹੀਂ ਕਰਨਾ ਜਦੋਂ ਸਕੂਲ ਖੁਲਣ ਲੱਗੇ ਜਾਂ ਖੁੱਲ ਜਾਂਏ ਗੇ ਫੇਰ ਯਾਦ ਆਏਗਾ, ਕਿ ਛੁੱਟੀਆਂ ਦਾ ਕੰਮ ਵੀ ਕਰਨਾ ਸੀ
ਅੱਛਾ ਜੀ ਅਜੇ ਕੀਤਾ ਨੀ ਕੰਮ? ਨਹੀਂ ਅਜੇ ਤਾਂ ਵੈਸੇ ਵਾਧੂ ਟਾਈਮ ਹੈਗਾ ਅੱਜੇ ਕੋਈ ਤਰੀਕ ਨਹੀਂ ਹੋਈ ਅਜੇ ਹੈਗੇ, ਆ ਦਸ ਵੀਹ ਦਿਨ
ਫਿਰ ਦਿਨ ਬੀਤੀ ਜਾਣੇ ਫ਼ੇਰ ਵਾਧੂ ਟਾਈਮ ਵੀ ਖਤਮ ਹੋ ਜਾਣਾ, ਪਤਾ ਨੀ ਲੱਗਣਾ ਫਿਰ ਕਿੱਥੇ ਗਿਆ
ਹਾਂਜੀ-ਹਾਂਜੀ-ਹਾਂਜੀ
ਹੋਰ ਤੁਹਾਡੇ ਛੋਟੇ ਭਰਾ ਭੈਣ
ਮੇਰੀ ਵੀ ਛੋਟੀ ਭੈਣ ਉਹਨੇ ਤੇ ਵੈਸੇ ਕੰਮ ਖ਼ਤਮ ਕਰ ਲਿਆ ਉਹਦਾ ਇੱਕ ਦੋ ਕੰਮ ਹੀ ਰਹਿ ਨੇ ਉਹਨੇ ਉਹ ਵੀ ਖਤ ਖਤਮ ਕਰ ਲੈਣੇ ਹਾਂ
ਉਹ ਵੀ ਸਹੀ ਰਹਿੰਦਾ ਨਾ ਸ਼ੁਰੂ-ਸ਼ੁਰੂ ਚ ਤੁਸੀਂ ਕੰਮ ਕਰ ਲਓ ਬਾਅਦ ਚ ਆਪਣੀ ਬੱਚੀ ਹੋਈ ਛੁੱਟੀਆਂ ਇੰਜੌਏ ਕਰੋ। ਲੇਕਨ ਉਹ ਨਹੀਂ ਨਾ ਇਹਨਾਂ ਨੇ ਕਰਨਾ। ਇਹਨਾਂ ਨੇ ਪੂਰੀ ਛੁੱਟੀਆਂ ਮੌਜ ਕਰਨੀ ਔਰ ਆਖਰੀ ਤੇ ਇੱਕ ਦੋ ਦਿਨ ਫਿਰ ਲੈ ਈ ਲਾਉਣੀ ਹੈ।
ਅੱਛਾ ਜੀ, ਮਤਲਬ ਤੁਹਾਡੇ ਕੋਲ ਹੀ ਕੰਮ ਕਰਵਾਏਗਾ।
ਚਲੋ ਠੀਕ ਹੈ।
ਠੀਕ ਹੈ ਜੀ।